ਕੀ ਹਾਲ ਚਾਲ ਨੇ
ਤੂੰ ਦੱਸ
ਵਧੀਆ-ਵਧੀਆ ਹੋਰ ਘਰੇ ਕਿਵੇਂ ਸਾਰੇ।
ਸਾਰੇ ਵਧੀਆ ਸਾਰੇ ਕੰਮ ਗਏ ਹੋਏ ਨੇ।
ਅੱਛਾ-ਅੱਛਾ ਘਰੇ ਚੱਲੀ।
ਮੈਨੂੰ ਆਪ ਕੱਲਾ ਬੰਦਾ ਐਨ ਵਧੀਆ ਲੱਗਦਾ ਹੈ ਹੈਨਾ ਹਾਂਜੀ-ਹਾਂਜੀ ਆਦਤ ਜੀ ਹੋ ਗਈ ਨਾ ਮੈਨੂੰ ਆਪ ਮੈਂ ਕੱਲੀ-ਕੱਲੀ ਮੈਂ ਕਿਸੇ ਘਰ ਨੀ ਜਾਂਦੀ ਆਸ
ਹਾਂ ਮੈਂ-ਮੈਂ ਆਪਣੀ ਸਾਰੀ ਮੈਂ ਬੂਹੇ ਵਿੱਚ ਤੋ ਨੀ ਖੜਦੀ।
ਅੱਛਾ ਇਸ ਟਾਈਮ ਹੁੰਦਾ ਵੀ ਜਿਵੇਂ ਕਈ ਵਾਰ ਨਿਕਲਣ ਦਾ ਬਾਹਰ ਮੱਝਾਂ ਕੋਲ ਇਹਨਾਂ ਕੋਲ ਕੁੱਕੜਾਂ ਕੋਲ ਜਾਈਦਾ। ਇਹਨਾਂ ਕੋਲ ਮੈਂ ਤੇ ਹਾਂ ਛੋਟੇ-ਛੋਟੇ ਜੇ ਨੇ ਨਾ ਚੂਚੇ ਜਿਹੇ ਵਧੀਆ ਲੱਗਦੇ ਨੇ। ਜਾਂ ਸਾਡੀ ਕੁੱਤੀ ਹੈ ਉਹਨਾਂ ਕੋਲ ਉਹਦੇ ਕੋਲ ਚਲ ਜਈਦਾ।
ਘਰ ਸਾਫ਼ ਸਫ਼ਾਈ ਵੀ ਰਹਿੰਦੀ ਏ, ਕੋਈ ਨਾ ਹੋਵੇ ਤੇ।
ਹਾਂ
ਹੂੰ
ਉਹਨੂੰ ਭਾਵੇਂ ਚਾਰ ਦਿਨ ਨਾਲ ਅਸੀਂ ਝਾੜੂ ਪੋਚਾ ਕਰੀਏ ਐਨ ਸਾਫ ਸੁਥਰਾ ਰਹਿੰਦਾ।
ਹ ਹੋਰ ਚਾਰ ਦਿਨ ਮੇਰੇ ਮਾਮਾ -ਮਾਮੀ ਬੱਚੇ ਕੀ ਰਹਿ ਕੇ ਗਏ ਮੇਰਾ ਦਿਲ ਈ ਕਾਹਲਾ ਪੈ ਗਿਆ ਸੀ।
ਹੋਰ ਉਹ ਫੇਰ ਸਾਰਾ ਗਾਹ ਪਾ ਕੇ ਰੱਖਦੇ ਨੇ, ਖਲਾਰਾ ਇੰਨਾ ਪਾਇਆ ਰੱਖਦੇ ਨੇ।
ਗੰਦ ਈ ਪਾ ਕੇ ਰੱਖਦੇ ਨੇ ਉਹ ਇੱਕ ਛੋਟੀ ਜਿ ਹੈਗੀ ਹੈ ਜਿੱਥੇ ਬਹਿ ਕੇ ਉੱਥੇ ਮੱਖੀਆਂ ਮੱਖੀਆਂ ਇੰਨਾ ਮਿੱਠਾ ਖਾਣ ਦਾ ਸ਼ੌਕ ਐ ਇਹਨੂੰ।
ਮੈਨੂੰ ਆ ਪਏ।
ਦਰਵਾਜਾ ਖੋਲੋ ਤੇ ਮੱਖੀਆਂ ਮੁੱਖੀਆਂ ਆ ਜਾਂਦੀਆਂ ਨੇ।
ਹਾਂ,
ਕਹਿੰਦੇ ਆਖਦੇ ਕੋਈ ਹੁਣ ਮੱਖੀ ਮੱਛਰ ਨੀ ਆ ਸਾਡੇ ਘਰ ਜਦੋਂ ਹੈਗੀ ਆ ਜਿੰਨੇ ਇੰਨੇ ਮੱਖੀਆਂ ਸੀ ਸਾਡੇ ਘਰ।
ਸਾਡੇ ਆ ਮੇਰੇ ਭੈਣ ਦੇ ਨਿਆਣੇ ਆਣਗੇ ਉਹ ਵੀ ਫੇਰ ਕਈ ਬਾਰ ਕੁਲਫੀਆਂ ਲੈਣਗੇ ਕਦੀ ਕੁੱਛ ਲੈ ਆਣਗੇ ਕਿ ਲੋਜੀਆਂ ਪੋਜੀਆਂ ਜਿਆ
ਹਾਂ
ਉਹ ਪੀਂਦੇ ਰਹਿੰਦੇ ਨੀ
ਅ ਦੁਕਾਨ ਤਾਂ ਸਾਨੂੰ ਖੁਸ਼ ਹੋ ਜਾਂਦੇ ਕਿ ਬੱਚੇ ਆ ਗਏ ਨੇ ਦੁਕਾਨ ਚਲੇਗੀ ਪੈਸੇ ਆਉਣਗੇ ਕੁੱਛ ਹੋ ਜਾਂਦੇ ਨੇ
ਹਾਂ ਵੀ ਉਹ ਆ ਗਏ ਨੇ ਹੁਣ ਤੇ ਵੀ ਸਾਡੀ ਦੁਕਾਨ ਰੋਜ਼ ਚੱਲਣੀ ਹੈ ਪਰ ਇੰਨੀ ਚੀਜ਼ਾਂ ਖਾ ਜਾਂਦੇ ਨੇ
ਹਾਂ ਦਿਨ ਚ ਛੱਡ ਇੱਕ ਜਾਣੇ ਦੇ ਪੰਜਾਹ ਰੁਪਏ ਨੇ ਉਹ ਛੋਟੀ ਜਿਹੀ ਦੇ
ਓਹੀ ਤੇ
ਸੱਚ ਸਕੂਲ ਖੁੱਲ ਜਣੇ ਨੇ ਫਿਰ ਕਿੱਥੇ ਆਣਾ ਉਹਨਾਂ ਨੇ
ਹਫ਼ਤਾ ਰਹਿ ਗਿਆ
ਮੌਸਮ ਗਰਮੀ ਪੈਂਦੀ ਦੋ ਦਿਨ ਹੋਗਾ ਲਗਾਤਾਰ
ਹਾਂ ਵੱਧ ਜਾਗੀ ਵੇਖੀਏ ਹਫ਼ਤਾ ਹਫ਼ਤਾ ਕੋਈ ਵੱਧ ਦੀ ਐ
ਹਾਂ
ਇਹੀ ਬੱਚੇ ਖੁਸ਼ ਹੋ ਜਾਂਦੇ ਨੇ ਐਤਕੀ ਪੈ ਵੀ ਛੇਤੀ ਗਈਆਂ ਹਨ
ਤੇ
ਤੇਈ ਨੂੰ
ਕਿਸੇ ਸਕੂਲ ਦੀ ਮਤਲਬ ਕਿ ਪੱਚੀ ਨੂੰ ਸੀ ਤੇ ਕਿਸੇ ਦੀ ਬਾਕੀਆਂ ਦੀ ਤੇ ਤੇਈ ਨੂੰ ਪੈ ਗਿਆ ਹਨ
ਅੱਛਾ
ਹੋਰ ਕੀ ਨਿਆਣਿਆਂ ਨੂੰ ਚਾਹੀਦਾ ਸਵਾ ਮਹੀਨੇ ਦੀ ਛੁੱਟੀ ਹੋ ਜਾਂਦੀ ਹੈ
ਹੋਰ ਸਾਡੇ ਟਾਈਮ ਚ ਤਾਂ ਇੱਕ ਮਈ ਨੂੰ ਪੈਂਦੀ ਮਤਲਬ ਇੱਕ ਜੂਨ ਨੂੰ ਪਹਿਲਾਂ ਛੁੱਟੀ ਹੁੰਦੀ ਸੀ
ਆਹੋ
ਹਾਂ
ਪਰ ਇੱਕ ਦੋ ਵਾਰ ਸਾਡੀ ਵੀ ਵਧੀ ਸੀ ਠੰਡ ਵਾਲਆ ਵੀ ਵੱਧਦੀਆਂ ਹਨ ਹਨਾ
ਦਸਵੀਂ ਚ ਵਧੀਆ ਸੀ ਸਾਡੇ
ਠੰਡ ਵਾਲੀਆਂ ਜਿਹੜੀਆਂ
ਹਾਂ ਹਾਂ, ਹਾਂ। ਵਧੀਆ ਸੀ ਹਾਏ ਮੈਨੂੰ ਦਸਵੀਂ ਕਲਾਸ ਬੜੀ ਯਾਦ ਆਂਦੀ ਐ।
ਪੇਪਰ ਵਾਲਾ।
ਹਾਂ ਉਹ ਜੋ ਆਪਾਂ ਸੋਚਿਆ ਸੀ ਨਾ ਬਣਿਆ ਈ ਕੋਣੀ
ਬਣਿਆ ਹੀ ਨਹੀਂ ਸੀ ਕਿ ਹਨਾ ਕਿਵੇਂ ਦਾ ਉਹ ਸੀ
ਪਤਾ ਨੀ ਹੋਇਆ ਖਿਜ ਗਈ ਸੀ ਦੀਪ ਖਿਜ ਗਈ ਸੀ ਉਹ
ਪੂਰਾ ਫਿਰ ਮੇਰੇ ਨਾ ਉਹਦੇ ਨਾਲ ਜਿਵੇਂ ਮੇਰੇ ਨਾਲ ਉਹ ਕਰਨ ਲੱਗ ਗਈ ਸੀ ਫਿਰ ਮੈਨੂੰ ਉਹਦੇ ਨਾਲ ਥੋੜਾ ਅਟੈਚਮੈਂਟ ਦੂਰ ਦੂਰੀ ਜਿਹੀ ਪੈ ਗਈ ਸਾਡੇ ਚ
ਕੀ ਸਹੇਲੀਆਂ ਕਿਹਾ ਸੀ ਤੁਸੀਂ ਚ ਅੱਠ ਪੰਜਵੀਂ ਤੱਕ ਸਾਡਾ ਸੈਕਸ਼ਨ ਅਲੱਗ ਅਲੱਗ ਸੀ ਨਾ ਤੇਰਾ ਮੇਰਾ
ਹਾਂ ਕਿਉਂਕਿ ਦੀਪ ਨਾਲ ਮੇਰਾ ਹੈ
ਹਾਂ ੳ ਤੂੰ ਦੀਪ ਹੋਰੀ ਕਲਾਸ ਚ ਹੈਗੀ ਸੀ
ਹਾਂ ਤਾਂ ਫੇਰ ਤੇਰੇ ਨਾਲ ਜਿਆਦਾ ਉਹਦੇ ਨਾਲ ਸੀ ਮੇਰੀ ਪਹਿਲਾਂ, ਤੇਰੇ ਨਾਲ ਕਿੱਥੇ ਤੂੰ ਗੋਰੀ ਨੇ ਗੋਰੀ ਔਰ ਨਾਲ ਬੈਨੀ ਸੇ, ਅਨੂੰ, ਹਾਂ ਹਾਂ
ਹੂੰ
ਕਿਵੇਂ ਵੇਖ ਲੈ ਆਪਾਂ ਲੱਗ ਲੱਗ ਹੋ ਕੇ ਫੇਰ ਕੋਲ ਇਕੱਠੇ ਹੋ ਗਏ ਹੈਨਾ
ਤੇ ਕਉ ਹੋ ਗੀ ਸੀ ਦੂਰ ਖਿੱਜ ਗੀ ਸੀ
ਹਾਂ
ਹੂੰ
ਪਰ ਉਸ ਤੋਂ ਬਾਅਦ ਮੈਂ ਮੈਂ ਚੰਗਾ ਬੁਲਾਇਆ
ਨਾ ਕੁਝ ਵੇਖੀ
ਉਦੋਂ ਵੀ ਕਲਾਸ ਉਹਦੇ ਚ ਆਪਣੀ ਜਦੋਂ ਬਾਰ ਵੀ ਹੋਈ ਸੀ ਉਦੋਂ ਗਿਆਰਵੀ ਚ ਆਈ ਸੀ ਨਾ।
ਹਾਂ ਹਾਂ, ਗਿਆਰਵੀ ਚ ਆਈ ਸੀ। ਓਦੋ ਵੀ ਬਸ ਹਾਲ ਚਾਲ ਈ ਪੁੱਛਿਆ ਸੀ ਕੋਲ
ਉਹੀ ਤੇ ਫੇਰ ਵੱਖਰੀ ਕਲਾਸ ਚ ਬਹਿਣਾ ਉਹਨੇ ਵੱਖਰੇ ਕਲਾ ਜਮਾਤਾ ਉਹ ਲਾਉਣਾ।
ਹਾਂ ਆ ਵੀ ਸੀ, ਅਲੱਗ ਅਲੱਗ ਸਾਰਾ ਵੱਖ ਵਖੋ ਵੱਖੀ ਹੋ ਗਿਆ ਸੀ।
ਹੋਰ ਕੀ।
ਬਸ ਭਰ ਦਿੱਤਾ ਸੀ ਨਾ।
ਤੇਰਾ ਪੇਪਰ ਸੀ ਨਾ।
ਆਹੋ।
ਹਾਂ। ਉਹ ਵੇਖਿਆ ਸੀ ਉਹ ਸਕੂਲ ਮਤਲਬ ਬੰਦ ਹੋ ਗਿਆ ਸੀ ਗੇਟ ਦਰਵਾਜਾ। ਬੈਗ ਉੱਪਰੋਂ ਦੀ ਫੇਂਕੇ।
ਬੂਏ ਤੋਂ ਬੈਗ ਸੁੱਟੇ।
ਉਪਰੇ ਸਾਡੇ ਆਨ ਜਾਦ ਲੋਕੀ ਵੇਖਦੇ ਪੇ ਸੀਂ ਕੀ ਕਰ
ਕੀ ਕਰਦੇ ਪਏ ਨੇ ਉੱਤੋਂ ਛਲਾਂਘਾ ਮਾਰਨ ਡੇ ਗੇਟ ਤੋਂ
ਹੋਰ ਗੇਟ ਕਿੰਨਾ ਉੱਚਾ ਸੀ।
ਫੇਰ ਵੀ ਉਨਾਂ ਨੂੰ ਪਤਾ ਹੋਣਾ ਹੋਣਾ ਚਾਹੀਦੇ ਵੀ ਵੀ ਚਾਬੀ ਏਦੇ ਨਾਲ ਕਿਸੇ ਨੂੰ ਦੇ ਕੇ ਜਾਓ ਜਾ ਫੜਾ ਦਿੰ
ਹਾਂ,
ਡਰਾਈਵਰ ਨਾਲ ਆਏ ਸੀ ਨਾ ਆਪਾਂ।
ਅਰੇ ਯਾਰ ਉਹ ਸਰਕਾਰੀ ਸਕੂਲ ਚ ਪੈਦਲ ਚੱਲ ਕੇ ਆਂਦੇ ਸੀ ਆਪਾਂ।
ਅੱਛਾ ਅੱਛਾ, ਹਾਂ, ਸੱਚ ਸਰਕਾਰੀ ਏਧਰੋਂ ਈ ਆਏ ਸੀ।
ਹਾਂ, ਸੋ ਬਾਰਵੀਂ ਦਾ ਹੋਇਆ ਸੀ ਉਹ ਆਰਿਆ ਕੰਨਿਆ।
ਆਹੋ।
ਹੂੰ,
ਅਸੀਂ ਸੋਚਿਆ ਸੀ ਦੂਰ ਦੂਰ ਹੋਣਗੇ। ਐਨ ਮਜ਼ੇ ਨਾਲ ਮਜ਼ੇ ਨਾਲ ਜਾਵਾਂਗੇ ਉਨ ਕ ਇਹ ਨੀ ਵੇਖੀ ਕੰਧ ਟੱਪ ਕੇ ਸਕੂਲ ਪੈਦਲ ਈ ਉਹ ਉਦੋਂ ਪੁੱਲ ਬਣਦਾ।
ਹਾਏ ਜਦੋਂ ਸਾਡੇ ਪੇਪਰ ਹੁੰਦੇ ਸਾਡਾ ਪੇਪਰ ਦੇ ਕੇ ਆਂਦੇ ਸਾਡੇ ਤੋ ਸਾਰੇ ਪਿੰਡ ਵਾਲੇ ਜਮ ਸਾਡੇ ਕੁੱਛਦੇ ਮਿਲਿਆ ਸੀ ਕਿਵੇ ਦਾ ਪੇਪਰ ਹੋਇਆ।
ਹਾਂ,
ਦਿਨ ਗਰੁੱਪ ਚ ਪ੍ਰਦੂਮਨ ਗਰੁੱਪ ਲਗਾਦਾ ਸਰ ਦਾ
ਉਹ ਵੈਨ ਚ ਬਹਿ ਜੀ ਦਾ ਹੁੰਦਾ ਸੀ।
ਹਾਂ, ਉਹ ਪਾਸ ਹੋ ਜਾਂਦਾ ਸੀ। ਮੁਫਲੀਆਂ ਮੰਗਵਾ ਲੈਂਦਾ ਸੀ ਗੱਚਕ ਮੰਗਵਾ ਲੈਂਦਾ ਸੀ।
ਕਈ ਵਾਰ ਵੈਨ ਚ ਹੀ ਆ ਕੇ ਬਹਿ ਜਾਂਦਾ ਹੁੰਦਾ ਸੀ। ਬੈਂਚ ਲੇਟ ਜਾਂਦਾ ਸੀ ਤੇ ਕੋਈ ਮੁੰਡੀ ਲਾਹਨ ਜੋਗਾ ਨੀ ਹੈਗਾ ਸੀ।
ਫ ਫ ਫੋਨ ਚਲਾਂਦਾ ਰਹਿੰਦਾ ਸੀ ਉਹ ਤੇ
ਆਹੋ ਘਰੇ ਵੀ ਤਾਂਹੀ ਤੇ ਮੇਰੇ ਕੋਈ ਟਿਊਸ਼ਨ ਜਾਣ ਦਾ ਦਿਲ ਨੀ ਕਰਦਾ ਸੀਗਾ ਲੰਮਾ ਪੈ ਕੇ ਫੋਨ ਵੇਖਦਾ ਰਹਿੰਦਾ ਸੀ
ਹਾਂ, ਇੱਕ ਅਰੀ ਓਨੇ ਫੋਨ ਪਕੜਿਆ ਤੇ ਛੱਡਦਾ ਕੋਣੀ ਇੱਕ ਦੋ ਘੰਟੇ।
ਮੈਨੂੰ ਮੈਂਥ ਤੇ ਬੜੀ ਔਖੀ ਲੱਗਦੀ ਸੀ ਮੈਂ ਮਸਾਂ ਕੱਢੀ ਸੀ ਅਗੋ ਉਹ ਵੀ ਸਵੇਰੇ ਛੇ ਵਜੇ ਖਰੇ ਕਿੰਨੇ ਪੰਜ ਵਜੇ ਬੁਲਾਉਂਦਾ ਸੀ ਗਾ
ਹਾਂ।
ਕਈ ਵੀ ਮੈਥ ਜਿਵੇਂ ਕੋਸ਼ਨ ਕਰਨ ਨੂੰ ਦੇ-ਦੇ ਤੇ ਬੰਦਾ ਕੀ ਨਾ ਉਹਨੂੰ ਹੱਲ ਕੱਢੇ ਉਹਦਾ
ਇੱਕ ਵਾਰ ਫੇਰ ਲੈ ਲੈਂਦਾ ਕਰਦਾ ਸੀ ਟੈਸਟ
ਹਾਂ,
ਕੋਈ ਯਾਦ
ਪਰ ਟਵਿਸ਼ਨ ਤੇ ਕੋਈ ਟੈਸਟ ਨਹੀਂ ਲੈਂਦਾ ਸੀਗਾ ਬਸ ਹੁਣ ਆਪਣੇ ਆਪ ਇਗਜਾਂਪਲ ਕਰੀ ਜਾਓ ਕਰੀ ਜਾਏ।
ਪਹਿਲਾਂ ਕਹਿ ਦਸਵੀਂ ਜੀ ਗਰੁੱਪ ਚ ਸੀ ਉਦੋਂ ਪੜ੍ਹਾਂਦਾ ਸੀ ਮੈਥ ਮੂਥ
ਹਾਂ ਪਰ ਮੈਂ ਬਾਰਵੀਂ ਤੇ ਪਤਾ ਲੈ ਕੇ ਪਛਤਾਈ ਸਾਂ
ਹੋਈ ਤੇ
ਉਹੀ ਉਹਦੇ ਵਿੱਚ ਲਿੱਤਾ ਹੁੰਦਾ ਇਕਨੋਮਿਕਸ
ਹੂੰ ਪਰਸੈਂਟੇਜ ਵੱਧਦੀ ਐ
ਹਾਂ ਤੇ ਹੁਣ ਦੇ ਵਿੱਚ ਵੀ ਆ ਜਾਂਦਾ ਕੰਮ
ਹਾਂ।
ਉਹਦੇ ਵਿੱਚ ਮੈਂ ਇੱਕ ਉਹ ਆ ਗਈ ਸੀ। ਇਕਨੋਮਿਕ ਵੀ ਰੀ ਆ ਗਈ ਸੀ।
ਉਹਦੇ ਬਾਅਦ ਵੀ ਇਕੋਨੋਮਿਕ ਸਾਨੂੰ ਪਤਾ ਹੀ ਨੀ ਸੀ ਕੁਛ।
ਉਹੀ ਤੇ ਸਾਨੂੰ ਸਬਜੈਕਟ ਦਾ ਪਤਾ ਹੀ ਨਹੀਂ ਸੀ ਕੀ ਹੈਗਾ ਕੀ ਨਹੀਂ। ਅਨਪੜਾ ਗਵਾਰਾਂ ਵਾਂਗੂ ਅਸੀ ਲੱਗੇ ਫਿਰ ਰਹਿੰਦਾ ਵੀ ਹਾਂ ਬਸ ਬੀ ਕੋਮ ਕਰ
ਵਾਸੇ ਸਾਚ ਹੁਣ ਡਿਗਰੀਆਂ ਲਾਦਾ ਕੋਈ ਕੈਣ ਫਾਇਦਾ ਨਹੀਂ ਗਾ ਮਤਲਬ ਜਿੰਨਾ ਮਰਜ਼ੀ ਪਾੜਲੋ ਨੌਕਰੀਆਂ ਕੋਈ ਨਹੀ ਹੈਗੀਆਂ।
ਨਹੀਂ ਹੈਗੀਆਂ ਬਿਲਕੁਲ ਵੀ ਨਹੀਂ ਹੈਗੀਆਂ।
ਘਰ ਵਾਲੇ ਕਹਿੰਦੇ ਕੁੱਛ ਕਰਲੋ ਕੁੱਛ ਕਰ ਲ
ਹਾਂ ਅਸੀਂ ਆਪ ਸਾਨੂੰ ਵੀ ਮੰਮੀ ਆਖੇ ਕੁਛ ਕਰਲਓ ਵਿਹਲੇ ਬੈਠੇ ਹੋ ਐਨਾ ਪੜ੍ਹ ਕੇ ਫੇਰ ਜਦੋਂ ਇੱਧਰੋਂ ਉੱਧਰੋਂ ਸਣਦੇ ਨੇ ਫੇਰ ਆਦੇ ਨੇ ਹਾਂ ਵੀ ਉਹਨਾਂ ਨੂੰ ਵੀ ਆਖਣਗੇ ਨੌਕਰੀਆਂ ਨਹੀਂ ਮਿਲਦੀ ਪਈਆਂ
ਹਾਂ।
ਇਨਾ-ਇਨਾ ਪੈਸਾ ਭਰਦਿਆ ਫ ਫਾਰਮ ਤੇ ਹੀ
ਡੈਡੀ ਰੋਜ਼ ਉਹ ਫਾਰਮ ਭ ਲੈ ਫਾਰ ਮੈਨੇ ਫਾਰਮ ਭੇ ਇਹ ਨੌ ਸੌ- ਸੌ ਰੁਪਏ ਦਾ ਇੱਕ ਫਾਰਮ ਹੈਗਾ।
ਉਹੀ ਤੇ ਉਹਦੇ ਸੈਸ਼ਨ ਤੇ ਲਾਏ ਸਨ ਉਦੋਂ?
ਕਲਾਸਾਂ ਲਾਈਆਂ ਸੀ,
ਕੀ ਸੀ ਉਹਨਾਂ ਦੇ ਕਲਾਸਾਂ ਚ
ਕਲਾਸਾਂ ਵਿੱਚ ਅਸੀਂ ਸਮਝਾਦੇ ਕਰਦੇ ਸੀ ਬੈਂਕ ਬੈਂਕ ਦੇ ਰਿਲੇਟਿਡ ਬੈਂਕ ਹਾਂ।
ਮੈਂ ਨੀ ਸੀ ਨਾ ਨਵਾਈਆਂ ਉਦੋਂ
ਕ ਉਹ ਕਲਾਸਾਂ ਤੇ ਜੂੜੀਆਂ ਸੀ ਅਟੈਡਸ ਲੱਗਦੀ ਕਰਦੀ ਸੀ।
ਆਹੋ ਹੁਣ ਆਈਆਂ ਆਇਆਂ ਨੇ ਨਾ ਮੇਰੇ ਕੋਲੋਂ
ਕੀ
ਵੀ ਹੁਣ ਤੁਸੀਂ ਲਓ ਤੁਸੀਂ ਪੁਰਾਣੀਆਂ ਨੀ ਲਾਈਆਂ ਤੇ
ਅੱਛਾ। ਅ ਹਮੇਕਲਦਵ ਆਈਆਂ ਨੇ ਆਪਤੀ ਆਈਆਂ ਨੇ ਦੁਸਰਾ ਸੈਸ਼ਨ ਨੇ
ਪਰ ਮਤਲਬ ਕੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪਹਿਲਾਂ ਪ੍ਰੀਵੀਅਸ ਵਾਲੀ ਦੇ ਨਾ ਪਹਿਲੇ ਵਾਲੀ ਕੋਨੀ ਲਾਈਆਂ ਤੇ ਆਹ ਵੀ ਆਹ ਲਾਣਾ ਲਾਣੀ ਤੁਹਾਡੇ ਵਾਸਤੇ ਜ਼ਰੂਰੀ ਐ
ਚ ਤੂੰ ਪਾਸਾ ਵੀ ਨਾ ਟੈਮ ਲਗਾਦੇ ਨੇ,
ਤਿੰਨ ਘੰਟੇ ਲੱਗਦੀ ਆ ਮੇਰਾ ਦਿਲ ਲੱਗਦਾ। ਪਿਆ ਹੈਗਾ।
ਚੱਲ ਮਿਲਣੀ ਕੋਨੀ
ਨਹੀਂ ਮਿਲਦੀ ਇੰਨੇ ਤਾਂ ਅਣਗਿਣਤ ਤੇ ਬੈਠੇ ਹੋਏ ਨੇਮੈਂਟ,
ਉਹ ਵੀ ਸ ਸਾਨੂੰ ਆਪੇ ਕੱਠਿਆ ਸਾਨੂੰ ਮਿਲਣੀਆਂ ਨੇ
ਸਾਡੇ ਤੋਂ ਹੋਰ ਮਤਲਬ ਕੀ ਉੱਚੇ ਪਦ ਵਾਲੇ ਬੈਠੇ ਹੋਏ ਨੇ,
ਕਲਾਸੂ ਚਾਰ-ਚਾਰ ਸੌ ਬੱਚੇ ਨੇ ਵਿੱਚ,
ਉਹੀ ਤੇ ਕਿੰਨਾ ਬੰਦਾ ਕਿੰਨਾ ਕੁ ਹਜ਼ਾਰ ਸਾਰੀ ਨਿਕਲਦੀਆਂ ਨੇ ਹਜ਼ਾਰ ਹਜ਼ਾਰ ਨਹੀਂ ਹਜ਼ਾਰ ਕਿਤੇ ਚਾਰ ਸੌ ਕਦੀ ਕਿਸੇ ਚਾਰ ਸੌ ਨਿਕਲਦੀਆਂ ਨੀ
ਹਾਂ, ਐਵੇਂ ਕਰਾਂਗੇ ਦੋ ਹਰਿਆਣਾ ਚੁੱਕੇ ਦੋ ਇੱਥੇ ਚੁ ਲੇ ਦੋ ਉੱਥੋਂ ਚੁੱਕਲੇ
ਹਾਂ ਐਵੇਂ ਐਵੇਂ ਚੁੱਕਦੇ ਨੇ ਸਾਡੀ ਕੀ ਜਗ੍ਹਾ ਉਹਨਾਂ
ਉਈ ਤੇ ਬਸ ਯਾਰ ਨਹੀਂ ਹੁਣ ਦਿਲ ਨੀ ਕਰਦਾ ਦਿਲ ਨੀ ਕਰਦਾ ਫਾਰਮ ਭਰਨ ਦਾ
ਤੇ ਆਪਣੇ ਕੰਮਾਂ ਚ ਫਾਇਦਾ
ਹਾਂ ਆਹ ਵੇਖ ਮਦਰ ਹੋਰ ਦੀ ਕੁੜੀ ਕਿੰਨੀਆਂ ਪੜ੍ਹੀਆਂ ਨੇ ਸਾਡੇ ਜ਼ਿਆਦਾ ਹੀ ਪੜੀਆਂ ਨੇ
ਹਾਂ ਹਜੇ ਤੇ ਕਰਨੀ ਲੱਗ ਹੈਗੀਆਂ ਨਹੀਂ ਤੇ ਬੀਕਮ ਤੋਂ ਬਾਅਦ ਬੰਦਾ ਬੀਕਮ ਤੋਂ ਬਾਅਦ ਤੇ ਹੁਣ ਤਾਂ ਕੁਛ ਹੈ ਹੀ ਨਹੀਂ ਹੈ
ਬਸ ਮੇਰੀ ਮਾ ਮਾਸੀ ਦੀ ਕੁੜੀ ਦਾ ਲੱਕ ਅੱਛਾ ਸੀ ਓਹਨੂੰ ਮਿਲ ਗਈ ਮੇਰੀ ਮਾਸੀ ਦੀ ਕੁੜੀ ਦਾ
ਹੂੰ ਉਹਨੂੰ ਹੀ ਪੁੱਛ ਲੈ ਕਿਵੇਂ ਲੱਗੀ ਉਹ
ਉਹ ਤਾਂ ਕੋਈ ਦੱਸਦਾ
ਹੈਂ
ਕੋਈ ਦੱਸਦਾ ਕਿਵੇਂ ਕੀ ਲੱਗੀ ਅ ਇੰਨੀ ਦੂਰ ਕੈਥਲ ਲੱਗੀ ਦੋ ਤਿੰਨ ਸਾਲ ਹੋ ਗਏ ਨੇ ਇਹਨਾਂ ਤੱਕ ਬਦਲੀ ਵੀ ਹੋ ਜਾਂਦੀ ਐ ਯਾਰ ਕੌਣ ਸਕਦਾ ਸਾ ਸਾਨੂੰ ਕੀ ਪਤਾ ਲੱਗੀ ਕਿ ਨਹੀਂ ਲੱਗੀ ਸਾਨੂੰ ਆਹ ਵੀ ਨੀ ਪਤਾ ਕਿਹੜਾ ਬੈਂਕ ਹੈਗਾ
ਪਤਾ ਨਹੀਂ ਮਾਸੀ ਕਹਿੰਦੀ ਏ ਕਹਿੰਦੀ ਮਨੇਜਰ ਲਾਗੀ ਐਨੀ ਜਲਦੀ ਮੈਨੇਜਰ ਵੀ ਲੱਗ ਜਾਂਦੇ ਨੇ
ਹਾਂ ਇੱਕ ਉੱਤੇ ਆਫਿਸਰ ਦੇ ਵਿੱਚ ਰੱਖ ਲੈਂਦੇ ਨੇ ਪਰ ਮੈਨੇਜਰ ਹਨਾ ਤੇ ਸਾਲ ਦੋ ਸਾਲ ਤੇ ਐਵੇਂ ਹੀ ਰੱਖਦੇ ਨੇ
ਇਹ ਮੈਨੇਜਰ ਬੈਂਕ ਲੱਗੀ ਸੀ ਨਾ ਵਾਲੇ ਬੈਂਕ ਚ
ਹੂੰ
ਸਾਡਾ ਨੌਲੇਜ ਅਲੱਗ ਹੀ ਕੀ ਹੁੰਦਾ ਸੀ ਮਨੇਜਰ ਇੱਕੋ ਮਨੇਜਰ ਵਾਲਾ ਕਹਿੰਦੇ ਮੁਝੇ ਆਠ ਸਾਲ ਲੱਗ ਗਿਆ ਮਨੈਜਰ ਬਣਨੇ ਮੈ
ਲੱਗ ਤੇ ਇੰਨੇ ਤੇ ਲੱਗ ਹੀ ਜਾਂਦੇ ਨੇ ਇੰਨੇ ਛੋੜੇ ਉਹਦੇ ਤੇ ਅਰਸ਼ ਹੀ ਟੁੱਟ ਜਾਂਗੀ ਤੂੰ,
ਹਾਂ ਮਾਮੀ ਨੂੰ ਲੱਖ ਲਖਾਓਗੀ ਔਦੀ ਪ੍ਰਾਈਵੇਟ ਓਹੀ ਪ੍ਰਾਈਵੇਟ ਹੈਗੀ ਇੱਕ ਲੱਖ ਸਰਕਾਰੀ ਤੋਂ ਉੱਪਰ ਹੋ ਗਈ
ਚੱਲ ਠੀਕ ਹੈ ਚਲੋ
ਅੱ
ਹਾਂ ਦਸ ਚੋਆਲੀ ਹੋ ਗਏ ਨੇ
ਫਿਰ
ਤੇਰੇ ਨਾਲ ਹੀ ਕਰਦੀ ਆ ਦੁਬਾਰਾ ਪੰਦਰੋਂ ਤੇ ਪੂਰੀ ਕਰਾਂ ਮੈਂ ਫਿਰ ਅੰਜਲੀ ਨਾ ਕਰਾਂਗੀ ਹੈਲੋ